ਹਕਾਂ ਜੀ।
ਹਾਂਜੀ।
ਤੇ।
ਬੋਤ ਵਧੀਆ, ਬੋਤ ਵਧੀਆ ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕੀਤਾ ਇੰਨੇ ਟੈਮ ਬਾਅਦ।
ਤੇ ਫ੍ਰੀ ਬੈਠੇ ਦੇ ਸੀ ਮੈਂ ਕਿਆ ਚਲੋ ਤੁਹਾਡੇ ਨਾਲ ਗੱਲ ਕਰਾਂ ਕਾਫੀ ਟਾਈਮ ਹੋ ਗਿਆ ਫੋਨ ਨੀ ਕੀਤਾ ਸੀ ਮੈਂ ਕਿਆ ਚਲੋ ਤੁਹਾਡੇ ਨਾਲ ਥੋੜ੍ਹਾ ਬੋਹਤਾ ਵਾਰਤਾਲਾਪ ਕਰੀਏ ਹੋਰ ਟਾਈਮ ਅੱਜ ਇਤਵਾਰ ਸੀ ਸਾਰਾ ਦਿਨ ਫ੍ਰਰੀ ਹੈਗੇ ਸੀ ਅੱਜ ਤੁਹਾਨੂੰ ਪਤਾ ਈ ਏ ਲਾਈਟ ਵੀ ਬੜਾ ਤੰਗ ਕਰ ਰੀ ਏ ਗਰਮੀ ਹੋਈ ਦੀ ਏ ਪੂਰੀ, ਤੇ ਨਾਲੇ ਬਿਜਲੀ ਵਗੈਰਾ ਵੀ ਬੜੀ ਜਾ ਰੀ ਏ। ਤੇ ਪਾਣੀ ਦੀ ਵੀ ਬੜੀ ਦਿੱ ਕਦ ਆਏਦੀ ਅਜ ਸਾਰਾ ਸਾਡਾ ਪਾਣੀ ਖਤਮ ਹੋ ਗਿਆ ਸੀਗਾ
ਹਾਂਜੀ ਮੇਨ ਤੇ ਇੰਨਾ ਇੰਨਾ ਇੰਨਾ ਟਾਈਮ ਹੋ ਗਿਆ, ਮੇਨ ਤੇ ਏ ਵੀ ਯਾਦ ਨੀ ਕਿੰਨੇ ਟਾਈਮ ਪਹਿਲੇ ਸਾਡੀ ਗੱਲ ਹੋਏ ਸੀ ਮੇਨ ਤੇ ਏ ਵੀ ਯਾਦ ਨੀ
ਹਾਂਜੀ ਹਾਂਜੀ ਬਹੁਤ ਜਿਆਦਾ ਟਾਈਮ ਹੋ ਗਿਆ ਏ ਮੈਂ ਕਿਆ ਤਾਈਂ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਗੱਲ ਕਰਨੇ ਆ ਮੈਂ ਆ ਟਾਈਮ ਨੀ ਪਾਸ ਹੋ ਰਿਹਾ ਅਜ ਬਿਲਕੁਲ ਵੀ ਸੰਦੇ ਵੇ ਨਾ ਤੇ ਲਾਈਟ ਵੈਸੇ ਬੰਦ ਹੋਈ ਦੀ ਹੈ ਗਰ ਮੀ ਏ ਪੂਰੀ ਉੱਤੋ ਪਾਣੀ ਵੀ ਹਾਂਜੀ ਉੱਤੋਂ ਪਾਣੀ ਦੀ ਵੀ ਬੜੀ ਦਿੱਕਤ ਰਹੀ ਦੀ ਅੱਜ
ਹੂੰ ਸਾਡੀ ਵੀ ਲਾਈਟ ਬੰਦ ਏ ਸਵੇਰ ਦਾ ਨਾ। ਪਾਣੀ ਲ ਹਾੜਾ ਲੱਗ ਗਿਆ ਪਾਣੀ ਦੀ ਦਿੱਕਤ ਹੋਈਦੀ ਹੈ ਪੀਣ ਦੇ ਪਾਣੀ ਦੀ ਵੀ ਦਿੱਕਤ ਹੋਈਦੀ ਏ ਉਂਝ ਵੀ ਦਿੱਕਤ ਹੋਈਦੀ। ਜੇ ਕਿਓਕਿ ਲੈਟ ਨਾ ਅੱਜ ਸੰਡੇ ਤੇ ਅੱਜ ਅੱਜ ਸਵੇਰੇ ਈ ਬੰਦ ਹੋ ਗਈ ਲਾਈਟ ਅਜੇ ਤੱਕ ਆਈ ਨੀ
ਹਾਂਜੀ--ਹਾਂਜੀ। ਸੇਮ ਹੀ ਚੱਲਦਾ ਪਿਆ ਪ੍ਰੋਸੀਜਰ ਏਹੀ ਉਹੀ ਹੇ ਅਸੀਂ ਤੇ ਸੋਚਿਆ ਸੀ ਸੰਡੇ ਥੋੜਾ ਮੂਵੀ ਸ਼ੂਵੀ ਵੇਖਾਂਗੇ ਚਲੋ, ਅੱਛਾ ਦਿਨ ਪਾਸ ਆਊਟ ਕਰਾਂਗੇ ਬਟ ਅੱਜ ਦਾ ਦਿਨ ਤਾਂ ਬਹੁਤ ਜਿਆਦਾ ਬੋਰਿੰਗ ਗਿਆ
ਵੈਸੇ ਨਾ ਏਹ ਜੇਲਾ ਓ ਹੋੰਦਾ ਐਨਾ ਜਿਲਹੇ ਸੋਲਰ ਪੈਨਲ ਵਗੈਰਾ ਹੁੰਦੇ ਨੇ ਓਹ ਵੀ ਕਾਫੀ ਅੱਛੇ ਨੇ। ਉਹ ਵੀ ਬੰਦੇ ਨੂੰ ਨਾ ਲਗਾਣੇ ਚਾਹੀਦੇ ਨੇ
ਅੱਛਾ। ਤੇ ਸੋਲਰ ਪੈਨਲ ਤੇ ਏ ਇੱਕ ਤਰ੍ਹਾਂ ਦਾ ਇਨਵਰਟਰ ਵਰਗਾ ਹੀ ਹੁੰਦਾ ਏ ਕੰਮ ਤੇ ਉਹੀਓ ਕਰਦੇ ਨੇ
ਹਾਂਜੀ ਹਾਂਜੀ।
ਬਿਜਲੀ ਆਉਂਦੀ ਉਹਦੇ ਨਾਲ ਹੂੰ ਵਧੀਆ ਅੱਜ ਕੱਲ ਤੇ ਅੱਜ ਕੱਲ ਤੇ ਹੈ ਆਮ ਹੋ ਗਏ ਨੇ ਸੋਲਰ ਪੈਨਲ ਹਰ ਘਰਾਂ ਚ ਵੀ ਲੱਗੇ ਦੇ ਨੇ ਈਵਨ ਜਿਹੜੇ ਇਹ ਖੇਤ ਵਗੈਰਾ ਹੋੰਦੇ ਨੇ ਖੇਤਾਂ ਦੇ ਸਾਰੇ ਸਾਈਡਾਂ ਤੇ ਲੱਗੇ ਹੋੰਦੇ ਨੇ।
ਹਾਂਜੀ। ਮੈਂ ਕੱਲ ਬਾਹਰ ਗਿਆ ਸੀ। ਬਾਹਰ ਨਾ ਮੈਂ ਰਸਤੇ ਦੇਖਿਆ ਵੀ ਖੇੱਤਾ ਦੇ ਚਾਰੋ ਤਰਫ ਨਾ ਕਿਸੀ ਬੰਦੇ ਨੇ ਸਾਰੇ ਸੋਲਰ ਪੈਨਲ ਲਾਏ ਮਤਲਬ ਕਿ ਇੰਨੀ ਕਾਫੀ ਕਾਫ਼ੀ ਜਗ੍ਹਾ ਓਹਨੇ ਨਾ ਮਤਲਬ ਸੋਲਰ ਪੈਨਲ ਲਗਾ ਕੇ ਕਾਫ਼ੀ ਬਿਜਲੀ ਪੈਦਾ ਕਰ ਰਿਆ ਸੀ ਤੇ ਓਹ ਬਿਜਲੀ ਮਤਲਬ ਏਓ ਓਹਦੇ ਓਹਦੇ ਬਿਜਲੀ ਸਰਕਾਰ ਨੂੰ ਦੇ ਕੇ ਉਹਦੇ ਬਦਲੇ ਓ ਤੌਨੂੰ ਸਰਕਾਰੋ ਪੈਸੇ ਵੀ ਲੈ ਰਿਹਾ ਮਤਲਬ ਕਿ ਬਿਜਲੀ ਵੇਚ ਰਿਹਾ ਓਹ
ਬਹੁਤ ਵਧੀਆ ਮਤਲਬ ਕਿੰਨਾ ਵ ਦੀਆ ਸਾਧਨ ਏ ਇਨਕਮ ਦਾ ਸੋਰਸ ਵੀ ਵਧੀਆ ਹੋਗਾ ਸਾਈਡ ਟੂ ਸਾਈਡ ਇੱਕ ਤਰਫ ਓਹਦੀ ਖੇਤੀ ਵੀ ਹੋ ਰਹੀ ਹੈ ਦੂਜੇ ਸਾਈਡ ਉਹਦੀ ਖੇਤਾਂ ਚ ਹੀ ਸਾਈਡਾਂ ਦੇ ਲੱਗੇ ਦੇ ਨੇ ਸੋਲਰ ਪੈਨਲ ਅਹ ਬਿਜਲੀ ਬਣ ਰੀ ਏ ਬਿਜਲੀ ਅੱਗੋਂ ਵੇਚੀ ਜਾ ਰਿਆ ਸਰਕਾਰ ਨੂੰ ਹਿ ਬਹੋਤ ਵਧੀਆ ਏਆ ਅੱਜ ਕੱਲ ਨਾ ਐ ਜੋ ਤੁਸੀਂ ਆ ਦੱਸ ਦੱਸ ਰਏ ਓਹ ਇਹ ਮੇਨ ਪਿੰਡਾਂ ਆਲੇ ਜਿਹੜੇ ਹੁੰਦੇ ਨਾ ਇਹ ਚੀਜ਼ਾਂ ਨੂੰ ਬਹੋਤ ਜਿਆਦਾ ਮਤਲਬ ਮਤਲਬ ਇੰਪੌਰਟੈੰਸ ਸਮਝਦੇ ਨੇ ਔਰ ਅੱਜ ਕੱਲ੍ਹ ਉਹਨਾਂ ਨੇ ਜਿਆਦਾ ਅ ਮਤਲਬ ਇਸ ਚੀਜਾ ਚ ਅੱਗੇ ਹੈਗੇ ਨੇ ਓਹ।
ਹਾਂਜੀ।
ਜਿਹੜੇ ਜਮੀਦਾਰ ਹੁੰਦੇ ਨੇ ਜਿਹੜੇ ਐ ਜਿੱਨਾਂ ਕੋਲ ਬਹੁਤ ਸਾਰੀ ਜਮੀਨਾਂ ਨੇ ਖੇਤ ਨੇ ਆਪਣੇ ਕਿੰਨੇ ਕਿੰਨੇ ਕੀਲੇ ਹੁੰਦੇ ਨੇ ਉਹਨਾਂ ਕੋਲ ਤੇ ਬਹੁਤ ਐਵੇਂ ਜਿ ਓਪਸ਼ਨ ਤੁਹਾਨੂੰ ਵੇਖਣ ਨੂੰ ਮਿਲਣਗਿ ਈ ਮਿਲਣਗਿ
ਹਾਂਜੀ ਮੈਂ ਆਪਣੀ ਗੱਲ ਸੁਣਾਵਾਂ ਮੈਂ ਨਾ ਆਪਣੇ ਆਪਣੇ ਅਹ ਘਰ ਦੀ ਛੱਤ ਤੇ ਖੜਾ ਪਰ ਇਧਰੋਂ ਮੈਨੂੰ ਨਾ ਮੇਰੇ ਪੜੋਸੀਆਂ ਦੇ ਘੱਟੋ ਘੱਟ ਨਹੀਂ ਇੱਕ ਦੋ ਤਿੰਨ ਚਾਰ ਸੋਲਰ ਪੈਨਲ ਮੈਨੂੰ ਏਥੋਂ ਦਿਖਦੇ ਪਏ ਨੇ ਆਪਣੇ ਛੱਤ ਤੋਂ ਹੀ ਮਤਲਬ ਏ ਸਾਡੇ ਪੜੋਸ ਚ ਮਤਲਬ ਕਾਫੀ ਲੋਕਲ ਦ ਹੈ ਸੋਲਰ ਪੈਨਲ ਲਾਨੇ ਸ਼ੁਰੂ ਕਰਦਤੇ ਨੇ ਤੇ ਮਤਲਬ ਸਾਰੀ ਬਿਜਲੀ ਸਾਰੀ ਬਿਜਲੀ ਮਤਲਬ ਕੀ ਏਥੇ ਤੇ ਏਜਂ ਹੁੰਦਾ ਵੇ ਸੋੋਲਰ ਪੈਨਲ ਤੁਈ ਲਓਗੇ ਨਾ ਤੇ ਤੁਵਾਨੂੰ ਵੀ? ਮੀਟਰ ਲੱਗਣਾ ਵੀ ਜ਼ਰੂਰੀ ਏ ਕਿਉਂਕਿ ਸਾਰੀ ਬਿਜਲੀ ਪ ਹਲੇ ਨਾ ਐ ਪੈਦਾ ਕਰਕੇ ਉੱਥੇ ਜਾਏਗੀ ਉਓਧਰੋਂ ਸਾਨੂੰ ਇੱਥੋਂ ਆਏਗੀ। ਤੇ ਜੋ ਸਾਡੇ ਹਾਂਜੀ - ਹਾਂਜੀ, ਹਾਂਜੀ, ਹਾਂਜੀ ਜੋ ਵੀ ਮਤਲਬ ਕਿ ਬਿਜਲੀ ਫਾਲਤੂ - ਹੋਹੀਓਦੇ ਬਦਲੇ ਹਾਨੂੰ ਪੈਸੇ ਮਿਲ
ਹਾਂਜੀ। ਸਾਡੇ ਵੀ ਸਾ ਹਾਂ ਸਾਡੇ ਵੀ ਮਲੇ 'ਚ ਕਿਸੀ ਨੇ ਲਗਵਾਇਆ ਸੀ ਤੇ ਸਾਨੂੰ ਕਿਹਾ ਸੀ ਲਗਵਾਨ ਅਸਤੇ ਅਸੀਂ ਕਿਯਾ ਪਤਾ ਨੀ ਬਈ ਅ ਜਿਵੇਂ ਹੁਣ ਬਰਸਾਤਾਂ ਦਾ ਮੌਸਮ ਆਦਾਂ ਐ ਉਸ ਟਾਈਮ ਤੇ ਪਤਾ ਨਈ ਕਿੱਦਾਂ ਕਰਦੇ ਹੋਣ, ਏ, ਐਸ ਚੀਜ਼ ਦਾ ਸਮਾਧਾਨ ਮੈਨੂੰ ਤਾਂ ਫੇਰ ਅਸੀਂ ਤਾਂ- ਰੁਕ ਗਏ ਸੀਗਾ ਬ ਬਰਸਾਤਾਂ ਦੇ ਮੌਸਮ ਵਿੱਚ ਤੇ ਤੁਹਾਨੂੰ ਪਤਾ ਇ ਬਾਰਿਸ਼ਾਂ ਬੜੀਆਂ ਆਦੀਆਂ ਨੇ ਇੱਕੋ ਦਮ ਆਉਂਦੀਆਂ ਜਦੋਂ ਤੇ ਫੇਿਰ ਤੇ ਧੁੱਪ ਨਿਕਲਦੀ ਨੀ ਇੰਨੀ ਤੇ ਸੋਲਰ ਪੈਨਲ ਦਾ ਸਾਰਾ ਸਿਸਟਮ ਧੁੱਪ ਦੇ ਡਿਪੈਂਡ ਹੁੰਦੈ ਮੋਸਟਲੀ
ਹਾਂਜੀ-ਹਾਂਜੀ ਔਦੇ ਚ ਕੀ ਹੁੰਦੈ ਬਾਰਿਸ਼ ਚ ਨਾ ਆਪਨਾ ਸਟੋਰੇਜ ਕਰ ਲੇੰਦੈ। ਨਾਲੇ ਜਿਵੇਂ ਕਿ ਤੁਸੀਂ ਜਿਵੇਂ ਤੁਹਾਨੂੰ ਬਿਜਲੀ ਦੀ ਆਣੀ ਆਣੀ ਏ ਭਾਵੇਂ ਬਾਰਿਸ਼ ਆਵੇ ਸੋਵੇ ਚਾਰਜ ਕਰ ਨਾ ਕਰੇ ਬਿਜਲੀ ਤੁਆਨੂੰ ਪਿੱਛੋਂ ਆ ਈ ਰਈ ਏ ਬਈ ਜੋ ਤੁਸੀਂ ਬਿਜਲੀ ਬਾਦ ਚੋਂ ਜਿਸ ਟਾਈਮ ਧੋੱਪ ਹੁੰਦੀ ਏ ਔਸ ਸਮਜੋ ਸਟੋਰੇਜ ਕਰਦੇ ਔ ਤੁਸੀਂ ਤੇ ਉਦੇ ਤੁਆਨ ਜੇੜੇ ਪੈਸੇ ਮਿਲਦੇ ਮਨੇ ਬਰਾਬ ਰ ਹੋ ਜਾਂਦਾਂ ਤੁਹਾਨ ਪਰੇਸ਼ਾਨੀ ਨੀ ਹੁੰਦੀ ਫਿਰ
ਅੱਛਾ ਤੇ ਅਸੀਂ ਇਹੀਓ ਸੋਚ ਦੇ ਨਾ ਸਾਨੂੰ ਉਸ ਟਾਈਮ ਇਨਾ ਸਿਸਟਮ ਦਾ ਤੇ ਪਤਾ ਨੀ ਸੀ ਤੁਸੀਂ ਮੈਨੂੰ ਹੁਣ ਦੱਸਿਆ ਗੱਲ ਤੇ ਮੈਨੂੰ ਸਮਝ ਆਈ ਏ, ਪਰ ਚਲ ਮੈਂ ਤੇ ਹਾਲੇ ਵੀ ਇੋ ਸੋਚਦੀ ਸੀ ਕਿ ਵੀ ਜਿਵੇਂ ਬਈ ਇਹ ਹੁੰਦੀ ਹੈ ਅ ਬਾਰਿਸ਼ਾਂ ਹੁੰਦੀਆਂ ਤੇ ਬਾਰਿਸ਼ ਾਂ ਦੇ ਮੌਸਮ ਵਿੱਚ ਆ ਕੀ ਕਰਦੇ ਹੋਣਗੇ ਹੁਣ ਪਤਾ ਲੱਗਿਆ ਕਿਏ ਸੋਲਰ ਸਿਸਟਮ ਤੇ ਮਤਲਬ ਬਿਜਲੀ ਆਪੇ ਹੀ ਦਿੰਦੇ ਹੁੰਦੇ ਨੇ ਫਿਰ ਉਹਦੇ ਚੋਂ ਹੀ ਸਾਡੀ ਉਹ ਹੋ ਜਾਂਦੀ ਹੈ ਜਦੋਂ ਕੰਜ਼ਊਮ ਹੁੰਦੀ ਹੈ ਬਿਜਲੀ ਤੇ ਉਹਦੇ ਵਿੱਚੋਂ ਹੀ ਸਾਡੀ ਘੱਟ ਤੇ ਦੇੰਦੇਨ ਫਿਰ ਅੱਛਾ ਆ ਤੇ ਬਹੁਤ ਵਧੀਆ ਏ ਅਤੇ ਸਗੋਂ ਫੇਰ ਹਰ ਇੱਕ ਘਰ ਵਿੱਚ ਲੱਗਨਾ ਚਾਹੀਦਾ ਏ
ਹਾਂਜੀ ਹੁਣ ਮੈਂ ਦੇਖਿਆ ਵੀ ਜਿਵੇਂ ਕਈ ਲੋਕਾਂ ਦੇ ਜਿਵੇਂ ਧੁੱਪ ਆਂਦੀ ੲਏ ਉਹਨਾਂ ਦੇ ਘਰ ਪਾਣਾ ਹੋਂਦਾ ਓਹ ਸ਼ਹਿਰ ਦੀ ਥਾਂ ਤੇ ਨਾ ਓਹਨਾਂ ਕਰਨਲ ਲਾ ਰਹੇ ਨੇ ਇੱਕ ਸ਼ੈਡ ਦਾ ਕੰਮ ਹੀ ਹੋ ਗਿਆ ਉੱਪਰੋਂ ਬਿਜਲੀ ਵੀ ਆ ਗਈ ਫਰੀ ਹਾਂ ਮਤਲਬ ਕਿ ਮੇਰੇ ਸਾਮਨੇ ਹੀ ਹੁਣ ਹੁਣ ਨਾ ਮੈਂ ਦੇਖ ਰਿਹਾ ਵਾਂ ਮੇਰੇ ਪੜੋਸ ਚ ਨਾ ਇਕ ਹੋਰ ਸੋਲਰ ਪੇਨਲ ਲੱਗਦਾ ਪਿਆ। ਉਹਨੇ ਇਸ ਤਰ੍ਹਾਂ ਲਵਾਇਆ ਜਿਵੇਂ ਹੈੱਡ ਪੈਂਦਾ ਨਾ ਜੇਵੇ ਸ਼ੇਡ ਪਿਆ, ਉਹਦੇ ਕਾਰ ਤੇ ਉੱਤੇ ਬਹੁਤ ਐਵੇ ਲਵਾਤਾ ਹੈ
ਅੱਛਾ ਸ਼ੈਡ ਦੀ ਜਗ੍ਹਾ ਤੇ ਉਹਨੇ ਸੋਲਰ ਪੈਨਲ ਹੀ ਲਗਵਾ ਦਿੱਤਾ ਤੇ ਐ ਇਹਦੀ ਜਿਹੜੀ ਕੋਸਟ ਏ ਸਾਨੂੰ ਉਹ ਜਿਆਦਾ ਪੈਂਦੀ ਦੀ ਹੈ ਜਾਂ ਘੱਟ ਪੈਂਦੀ ਹੈ?
ਮੈਂ ਤਾਂ ਕਹਿੰਦਾ ਜੀ ਇਹ ਇੰਨੀ ਵਧੀਆ ਸਰਕਾਰ ਨੇ ਸਕੀਮ ਕੱਢੀ ਹੈ ਵੀ ਇਹਦੇ ਚ ਕੀ ਹੁੰਦਾ ਵੀ ਤੁਸੀਂ ਨਾ ਬਈ ਕੁਛ-ਕੁਛ, ਹਾਂਜੀ-ਹਾਂਜੀ ਕੁਛ ਪੈਸੇ ਜਮਾ ਕਰਾਣੇ ਬਾਕੀ, ਬਾਕੀ ਸਭ ਤੁਹਾਡੀ ਕਿਸ਼ਤਾਂ ਹੋ ਜਾਣਗੀਆਂ। ਮਤਲਬ ਕਾਫੀ ਕੋਈ ਜਿਵੇਂ ਕਿ ਤੁਸੀਂ ਪਹਿਲਾਂ ਲਵਾਉਂਦੇ ਹੋ ਸਰਕਾਰ ਮਤਲਬ ਸਬਸਿਡੀ ਵਗੈਰਾ ਕਿਸੇ ਕਿਸੇ ਨੂੰ ਦੇ ਰਹੀ ਹੈ ਇਸ
ਅੱਛਾ-ਅੱਛਾ।
ਕਾਪੀ ਇਥਿਆ ਸੋਲਰ ਪੈਨਲ ਦਾ
ਅੱਛਾ, ਤੇ ਗੋਰਮੈਂਟ ਦੀ ਤਰਫੋਂ ਮਤਲਬ ਇਨਸ ਇੰਸਟੋਲਮੈਂਟ ਤੇ ਵੀ ਪ੍ਰੋਵਾਈਡ ਹੁੰਦੀ ਹੈ ਤੇ ਸਬਸਿਡੀਜ਼ ਵਗੈਰਾ ਦੀ ਵੀ।
ਹਾਂਜੀ, ਮੈਂ ਸੁਣਿਆ ਸੀ, ਹਾਂਜੀ, ਮੈਂ ਸੁਣਿਆ ਸੀ ਹੁਣ ਕਨਫਰਮ ਨ ਆ ਮੈਂ ਸੁਣੀ ਹੈ ਗੱਲ।
ਨਾ ਥੋੜਾ ਮਤਲਬ ਹੁਣ ਥੋੜਾ ਜਾਗਰੂਕ ਜਿ ਹੋਈਆਂ ਜਿਵੇਂ ਮੋਟੀਵੇਸ਼ਨ ਜਾਂ ਮਿਲ ਰਿਹਾ ਤੁਹਾਡੀ ਐ ਗੱਲ ਸੁਣ ਕੇ ਸੋਲਰ ਪੈਨਲ ਦੀ, ਮੈਨੂੰ ਤਾਂ ਬਸ ਬਾਰਿਸ਼ ਦੀ ਦਿੱਕਤ ਦਾ ਸੀ ਉਸ ਟਾਈਮ ਮੈਨੂੰ ਮਤਲਬ ਸਾਨੂੰ ਤੇ ਦੱਸਿਆ ਨੀ ਗਿਆ ਸੀ ਜਿਹਨਾਂ ਨੂੰ ਲਗ ਲਗਵਾਇਆ ਸੀ ਉਹਨਾਂ ਨੂੰ ਵੀ ਸ਼ਾਇਦ ਇੰਨੀ ਖ਼ੈਰ ਨੌਲੇਜ ਨਹੀਂ ਸੀ ਉਹਨਾਂ ਨੇ ਲਗਵਾ ਲਿੱਤਾ, ਤੇ ਸਾਨੂੰ ਵੀ ਦੱਸਿਆ ਅਸੀਂ ਵੀ ਚਲੋ ਥੋੜ੍ਹਾ ਸੋਚਿਆ ਫਿਰ ਉਸ ਤੋਂ ਬਾਅਦ ਸਾਨੂੰ ਇਹ ਹੋਇਆ ਕਿ ਬਾਰਿਸ਼ਾਂ ਦੇ ਦਿਨਾਂ ਚ ਅਸੀਂ ਕੀ ਕਰਾਂਗੇ। ਸਾਡੇ ਮਹੱਲੇ ਚ ਨਾ ਸਾਡੇ ਘਰ ਦੇ ਬਿਲਕੁਲ ਸਾਹਮਣੇ ਵਾਲਾ ਘਰ ਹੈ। ਉਹਨਾਂ ਨੇ ਲਗਵਾਇਆ ਦਾ, ਫੇਰ ਅਸੀਂ ਉਸ ਤੋਂ ਬਾਅਦ ਮੁੜ ਕੇ ਐ ਵਿਚਾਰ ਆਇਆ। ਉਸ ਤੋਂ ਬਾਅਦ ਅਸੀਂ ਮੋੜ ਕੇ ਉਹਨਾਂ ਕੋਲ ਪੁੱਛਿਆ ਨੀ। ਹੁਣ ਇਹ ਸਾਡੀ ਲਾਈਟ ਦੀ ਗੱਲ ਹੁੰਦੀ ਵੀ ਤੇ ਤੁਹਾਡੇ ਨਾਲ ਸੋਲਰ ਪੈਨਲ ਦੀ ਗੱਲ ਹੋ ਗਈ ਹੈ। ਉਹ ਵੀ ਤੁਸੀਂ ਸਾਂਝੀ ਕੀਤੀ ਹੈ ਤੇ ਤਾਂ ਹੋ ਹੁਈ ਹੈ।
ਹਾਂਜੀ, ਮੈਂ-ਮੇਰੇ ਦੋਸਤ ਦੀ ਨਾ ਫੈਕਟਰੀ ਦਾ ਬਿੱਲ ਆਂਦਾ ਤਿੰਨ ਲੱਖ ਏ ਮਹੀਨਾ।
ਅੱਛਾ।
ਉਹਨੇ ਹੁਣ ਸੋਲਰ-ਪੈਨਲ ਲਵਾ ਤਾਂ, ਉਹ ਵੀ ਮ ਲੋਨ ਲੈ ਕੇ ਨਾ ਸੋਲਰ- ਪੈਨਲ ਲਾ ਤਾਂ ਏ ਮਤਲਬ ਕਿ ਓਹਦਾ ਹੁਣ ਕੁਛ ਮਤਲਬ ਟਾਈਮ ਚ ਲੋਨ ਲੈ ਜਾਏਗਾ, ਉਸ ਤੋਂ ਬਾਅਦ ਓਹਦੀ ਬਿਜਲੀ ਪੂਰੀ ਉਮਰ ਫ੍ਰੀ ਹੈ।
ਅੱਛਾ, ਤੇ ਸੋਲਰ ਪੈਨਲ ਦਾ ਓਹੀ ਮੈਂ ਪੁੱਛ ਰੀ ਆਂ ਲਗਵਾਨ ਦਾ ਖਰਚਾ ਖਰਚਾ ਕਿੰਨਾ ਹੋੰਦਾ ਹੋਏਗਾ ਮੈਕਸੀਮਮ।
ਹਾਂਜੀ, ਮੇਰੇ ਹਿਸਾਬ ਨਾਲ ਨਾ ਜੀ, ਘਰ ਦੇ ਉੱਪਰ ਖਰਚਾ ਸਿਰਫ਼ ਦੋ ਲੱਖ ਰੁਪਏ ਤੋਂ ਦੋ ਲੱਖ ਢਾਈ ਲੱਖ ਲੱਗਦਾ ਅਪਣੇ ਘਰ ਦੇ
ਹਾਂ ਤੇ ਇਨ ਕੇਸ ਅਸੀਂ ਫੈਕਟਰੀ ਵਗੈਰਾ ਦਾ ਲਗ ਗਵਾਣਾ ਹੋਈਏ ਤੇ ਫੇਰ ਓਧੱਰ
ਓਸਤੇ ਫੈਕਟਰੀ ਤੇ ਨਾ ਕਿੱਲੋਵਾਟ ਹਿਸਾਬ ਨਾਲ ਲੱਗਦਾ ਏ।
ਅੱਛਾ।
ਕਿਲੋਵਾਟ ਦਾ ਤੁਹਾਡਾ ਹੈਗਾ। ਤੁਹਾਡੇ ਚਾਰ ਲੱਖ ਚ ਕੰਮ ਹੋ ਜਾਏਗਾ ਤੁਹਾਡਾ।
ਅੱਛਾ, ਅੱਛਾ ਫਿਰ ਤੇ ਮੇਰੇ ਹਿਸਾਬ ਨਾਲ ਫੈ ਫੈਕਟਰੀ ਵਾਲਿਆਂ ਨੂੰ ਵੀ ਬੋਹਤ ਫਾਇਦਾ ਏ। ਹੁਣ ਏ ਸਾਡੇ ਬ੍ਰਦਰ ਦੀ ਵੀ ਫੈਕਟਰੀ ਏ, ਓਹਦਾ ਵੀ ਕਾਫੀ ਬਿੱਲ ਆਂਦਾ ਏ।
ਹਾਂਜੀ, ਬਹੁਤ ਫਾਇਦੇ, ਤੁਹਾਡੇ ਕੋਲ ਜਗ੍ਹਾ ਹੋਣੀ ਚਾਹੀਦੀ ਹੈ। ੳਪੱਰ ਛੱਤ ਤੇ ਤੁਹਾਨੂੰ ਬਹੁਤ ਫਾਇਦਾ ਹੀ ਫਾਇਦਾ ਏ।
ਅੱਛਾ, ਪਰ ਓਹਨਾਂ ਨੇ ਨਾ ਸ਼ੈੱਡ ਲਗਵਾ ਲਏ ਹੋਏ ਨੇ। ਸ਼ੈੱਡ ਦੀ ਜਗ੍ਹਾ ਤੇ ਪਹਿਲੇ ਸੋਨਲ ਪੈਨਲ ਲੱਗ ਸਕਦਾ ਸੀ। ਸੋਲਰ ਪੈਨਲ। ਤਾਂ ਤੇ ਲੱਗ ਸਕਦਾ ਸੀ, ਹੁਣ ਵੀ ਚਲੋ, ਅਗਰ ਇਹ ਸਭ ਵਿਚਾਰ ਬਣੇ ਤੇ ਥੋੜੇ ਚ ਅ ਸ਼ੈੱਡ ਉਤਾਰ ਕੇ ਲੱਗ ਸਕਦੈ
ਨਈਂ, ਸੈਡ ਦੇ ਉੱਪਰ ਈ ਲਵਾ ਲੋ ਦਿੱਕਤ ਨੀ ਆ
ਅੱਛਾ।
ਹਾਂਜੀ।
ਅੱਛਾ, ਛੈਡ ਦੇ ਉੱਪਰ ਵੀ ਲੱਗ ਜਾਂਦੇ ਨੇ। ਤਾਂ ਵੀ ਵਧੀਆ ਈ ਐ। ਵਧੀਆ ਹੈਗਾ, ਹੋਰ ਕੀ ਚਾਈਦਾ।
ਮਤਲਬ ਕਿ ਬੋਤ ਈ ਫੈਦਾ ਹੈਗਾ, ਤੁਸੀਂ ਆਪਣੇ ਬ੍ਰਦਰ ਨੂੰ ਵੀ ਕਹੋ ਸੋਲਰ ਪੈਨਲ ਲਗਵਾਓ, ਤੁਸੀਂ ਸੋਲਰ ਪੈਨਲ ਲਗਵਾਓ।
ਤੇ ਬਾਕੀ ਐ ਪਤਾ ਕਰਨਾ ਪੈਣਾ ਨਾ ਕਿ ਕਿ ਕਿੰਨੀ ਮਤਲਬ, ਕਿੰਨੀ ਫੈਕਟਰੀ ਹੋਣੀ ਚਈਦੀ ਏ, ਕਿੰਨੀ ਕਿਲੋਵੋਟ ਮਿਲੇਗੀ ਕਿ ਕੀ ਸਾਬ ਐ? ਉਸ ਚੀਜ਼ ਦਾ ਪਤਾ
ਹਾਂਜੀ, ਹਾਂਜੀ, ਮੈਂ ਪਤਾ ਕੀਤਾ ਦਾ ਵੇ ਬਈ, ਜੋ ਵੀ ਬਿਜਲੀ ਤੁਸੀਂ ਆਪਣਾ ਸਟੋਰੇਜ ਕਰੋਗੇ, ਓ ਬਿਜਲੀ ਆਪਣਾ ਓੱਧਰ ਬਿਜਲੀ ਬੋਡ ਜਾਏਗੀ। ਬਿਜਲੀ ਬੋਡ ਤੋਂ ਸਾਨੂੰ ਮੀਟਰ ਤੋਂ ਜਿਵੇਂ ਲੈਟ ਆ ਰਈ ਓਵੇਂ ਆਏਗੀ। ਸਾਡੂ ਪੂਰਾ ਓਦਾ ਓ ਹੋਏਗਾ। ਜੋੜਾ ਵਗੈਰਾ ਐ ਸਬ।
ਅੱਛਾ, ਸਾਡੇ ਕਿੰਨੇ ਵੋਟ ਲੱਗਦੇ ਪਏ ਨੇ, ਕਿੰਨੇ ਵੋਟ ਬੈਲਂਸ ਨੇ ਓ ਬੈਲੈਂਸ ਦੇ ਸਾਨੂੰ ਪੈਸੇ ਦਿੱਤੇ ਜਾਣਗੇ। ਤੇ ਜੇੜੇ ਸਾਡੇ ਲੱਗ ਦੇ ਵੇ ਨੌਕਾ ਟੀ ਜਾਏਗਾ।
ਜੀ, ਜੀ, ਜੀ ਬਿਲਕੁਲ, ਜਿਸ ਮਈਨੇ ਮਤਲਬ ਕਿ ਤੁਆਡੇ ਅਗਰ ਬਰਸਾਤਾਂ ਰਹੀਆਂ, ਸਟੋਰੇਜ ਨਹੀਂ ਕਰ ਪਾਏ ਤੁਸੀਂ, ਓ ਤੁਆਨੂੰ ਬਿਜਲੀ ਦਾ ਬਿੱਲ ਆ ਜਾਏਗਾ।
ਅੱਛਾ, ਅੱਛਾ, ਚਲੋ ਓ ਕ ਦੀ ਕਧਾਰ ਆ ਵੀ ਜਾਏ ਤਾਂ ਕੋ ਮਾੜਾ ਥੋੜਾਂ ਏ, ਇਨਕੇਸ ਅਸੀਂ ਮੀਟਰ ਵੀ ਲਗਵਾਨੇ ਆ ਪੈਲੇ ਤੇ ਸਾਨੂੰ ਪੇ ਕਰਨੇ ਈ ਪੈਂਦੇ ਆ ਮੀਟਰ ਵੀ ਕੋਈ ਸਸਤੇ ਥੋੜੇ ਨਾਲ ਲੱਗਦੇ ਐ। ਮੀਟਰ ਚਲੋ ਹਜਾਰਾ ਚ ਲੱਗ ਜਾਂਦੇ ਆ ਲ ਹਜਾਰ ਹੁਨ ਏਹ ਅਗਰ ਲੈਨਾ ਤੇ ਤੁਸੀ ਕੈਰੇ ਲੋਨ ਦੀ ਫੈਸਲਿਟੀ ਵੀ ਏ, ਸਬਸਿਡੀ ਵਗੈਰਾ ਵੀ ਪ੍ਰੋਵਾਈਡ ਕਰਵਾਂਦੀ ਏ ਗੋਰਮੈਂਟ ਤੇ ਏਸ ਤੋ ਵਦੀਆ ਹੋਰ ਕੀ ਏ, ਓਪਸ਼ਨ ਹੋ ਸਕਦਾ ਮੇਰੇ ਹਿਸਾਬ ਨਾਲ ਤੇ ਬਹੁਤ ਵਦੀਆ ਐ ਮੈਂ ਗੱਲ ਕਰਾਂਗੀ ਤੇ ਤੁਆਡਾ ਨੰਬਰ ਸ਼ੇਅਰ ਕਰਾਂਗੀ।
ਹਾਂਜੀ, ਹਾਂਜੀ, ਕੋਈ ਗੱਲ ਨੀ ਤੁਸੀ ਗੱਲ ਕਰਲੈ ਤੁਆਨ ਗੱਲ ਕਰ ਬਹੁਤ ਚੰਗਾ ਲੱਗੇਆ।
ਹਾਂਜੀ, ਮੈਨੂੰ ਵੀ ਬਹੁਤ ਅੱਛਾ ਲੱਗਿਆ ਚਲੋ ਠੀਕ ਏ ਫੇਰ ਕਿਸੇ ਦਿਨ ਕਰਾਂਗੇ ਗੱਲ, ਹੁਨ ਮੈਨੂੰ ਥੋੜਾ ਜਰੂਰੀ ਕੰਮ ਯਾਦ ਆ ਗੇਆ। ਠੀਕ ਏ ਜੀ, ਓਕੇ ਬਾਏ।
ਓਕੇ ਬਾਏ।